ਹੈਲੋ।
ਹਾਂਜੀ ਸਾਸਰੀ ਕਾਲ।
ਸਾਸਰੀ ਕਾਲ ਜੀ।
ਤੁਸੀਂ ਠੀਕ ਹੋ।
ਹਾਂਜੀ ਵਧੀਆਂ, ਤੁਸੀਂ ਦੱਸੋ ਕਿੱਦਾਂ ਠੀਕ ਹੁਣ। ਬਸ ਨਾਸ਼ਤਾ ਖਾਣ ਦੀ ਤਿਆਰੀ ਚੱਲਦੀ ਪਈ।
ਬੈਸਟ ਅੱਛਾ ਇੰਨੀ ਲੇਟ
ਰੋਟੀ ਖਾ ਰਹੇ ਨੇ ਬਸ, ਲੇਟ ਹੀ ਹੋ ਗਿਆ ਹੁਣ ਤਾਂ ਰੋਟੀ, ਔਰ ਨਾਸ਼ਤਾ ਇੱਕ ਕ ਹੋ ਗਿਆ। ਸਵੇਰੇ ਸਲਾਦ ਵਗੈਰਾ ਖਾਧਾ ਸੀ।
ਹੁਣ
ਹੁਣ ਰੋਟੀ ਪੱਕੀ ਆ, ਰੋਟੀ ਖਾਲਾਂਗ। ਹਾਂਜੀ ਤੁਸੀਂ ਦੱਸੋ, ਤੁਸੀਂ ਖਾਲਾ ਨਾਸ਼ਤਾ ਪਾਣੀ ਮੈਂ ਤਾਂ, ਸ਼ਾਹੀ ਭਾਜੀ ਬੋਲਦੇ ਨਾ ਕੀ ਬੋਲਦੇ ਨੇ ਪਾਲਕ ਔਰ, ਓ ਛੋਲਿਆਂ ਦੀ ਦਾਲ ਪਾ ਕੇ
ਅੱਛਾ।
ਹਾਂ ਉਹ ਬਣਾਈ ਐ ਅਸ
ਅੱਛਾ ਛੋਲੇ ਦੀ ਦਾਲ
ਹਾਂਜੀ ਛੋਲਿਆਂ ਦੀ ਦਾਲ
ਅੱਛਾ।
ਪਾਲਕ ਵਿੱਚ ਪਾ ਕੇ ਬਣਾਉਦੇ ਨਾ, ਗ੍ਰੇਵੀ ਚ
ਅੱਛਾ, ਹੋਰ ਸੁਣਾਓ ਅਸੀਂ ਤਾਂ ਅੱਜ ਬਾਹਰ ਹੀ ਸਾਡੇ ਭੈਣ ਦੇ ਘਰੇ ਸੀਗਾ ਨਾਸ਼ਤਾ।
ਅੱਛਾ, ਵਧੀਆ ਕੀ ਖਾ ਰਹਿਓ ਨਾਸ਼ਤਾ ਪਾਣੀ
ਉਹਨੇ ਉਹ ਬਣਾਏ ਸੀ ਦਾਲ ਦੇ ਉੱਤਪ ਭੇਜੇ ਤੇ ਓਹ ਜਿਵੇਂ ਇਡਲੀਆ ਬਣਦੀਆਂ ਉਹ
ਅੱਛਾ।
ਹਾਂਜੀ, ਹੋਰ ਦੱਸੋ?
ਬਸ ਵਧੀਆ ਹੋਰ ਤੁਸੀਂ ਦੱਸੋ? ਬੱਚੇ ਹੈਗੇ ਨੇ, ਤੰਗ ਕਰੀ ਜਾ ਰਹੇ ਨੇ, ਉਨਾ ਜੋ ਕਲੇ ਹੈਗਾ ਨਾ ਉਨਾ ਦੇ ਕੋਲ
ਹੋਰ ਦੱਸੋ
ਖੇਡਣ ਵਾਲਾ ਕਲੇ ਹੁੰਦਾ।
ਹਾਂਜੀ।
ਉਹੀ ਬੱਚੇ ਲੈ ਕੇ ਬੈਠੇ ਨੇ ਮੰਮਾ ਸਨੈਕ ਬਣਾ ਦੋ ਮੰਮਾ ਸੱਪ ਪ ਬਣਾਦੋ ਇੱਕ ਕਹਿੰਦੀ ਚੂਹਾ ਬਣਾਦੋ। ਹਾਂ ਬਣਾ ਲੈਂਦੀ ਆਂ ਮੈਂ ਕਲੇ ਦੀ ਐਕਟੀਵਿਟੀ ਉਹਨਾ ਨੂੰ ਸਿਖਾਉਂਦੀ ਆਂ ਫ ਘਰੇ ਬੈਠੇ-ਬੈਠੇ ਕੀ ਕਰਨਾ ਬੱਚਿਆਂ ਨੇ
ਅੱਛਾ-ਅੱਛਾ।
ਅਪ ਕਲੇ ਦਾ ਸਾਰਾ ਕੁਛ ਬਣਾ ਲੈਂਨੀ ਆਂ।
ਉਹ ਕਹਿ ਰੇ ਸੱਪ ਬਣਾਕੇ ਦਿਖਾਓ, ਹੁਣ ਸੱਪ ਬਣਾਤਾ ਉਹਦੇ ਵਾਸਤੇ
ਬੱਚਿਆਂ ਦੇ ਨਾਲ ਫੇਰ ਕਰਨਾ ਹੀ ਪੈਂਦਾ ਸਾਰੀ ਚੀਜਾ ਐਕਟੀਵਿਟੀ ਤੇ ਫੇਰ ਦਿਮਾਗ ਹੁਸ਼ਿਆਰ ਹੁੰਦੇ ਨੇ।
ਜਾਓ ਉੱਥੇ ਭੱਜੋ, ਹੋਰ ਦੱਸੋ?
ਬਸ ਵਧੀਆ ਜੀ, ਬਣਾਤੇ ਫੇਰ ਬੱਚੇ ਪਿੱਛੇ ਲੱਗੇ
ਹਾਂ ਬਸ ਬਣਾਤੇ ਸੇ, ਸੱਪ ਬਣਾਤਾ।
ਅੱਛਾ, ਹਾਂਜੀ।
ਹੋਰ ਦੱਸੋ ਅਪਣਾ।
ਓ ਅੱਛਾ ਬਣਾਤਾ?
ਹਾਂਜੀ।
ਹਾਂ ਬਸ ਬੈਠੇ ਸੀਗੇ ਮੈਂ। ਹਾਂ ਅੱਜ ਜ ਦੇਖਦੀ ਆ ਬਾਹਰ ਜਾਊਂਗੀ ਥੋੜਾ ਜਾ।
ਅੱਛਾ ਜੀ, ਮੈਂ ਵੀ ਜਾਣਾ ਸੀ ਬਾਹਰ।
ਕਿੱਧਰ ਚੱਲੇ ਓ?
ਕੀ
ਕਿੱਥੇ ਚੱਲੇ ਤੁਸੀਂ?
ਬਸ ਬੰਬੇ ਪਾਸੇ ਜਾ ਰਹੇ ਅਸੀ ਘੁੰਮਣ ਲਈ।
ਅੱਛਾ।
ਉਹ ਬੀਚ ਹੈਗੀ ਉੱਥੇ ਸਮੰਦਰ ਹੈਗਾ ਨਾ ਉੱਥੇ।
ਅੱਛਾ ਬੀਚ।
ਹਾਂਜੀ ਸਮੁੰਦਰ ਤੇ ਕਿਨਾਰੇ ਜਾ ਰਹੇ ਨੇ ਉੱਥੇ ਘੁੰਮਣ-ਘਾਮਣ ਬੱਚਿਆਂ ਨੂੰ ਲੈ ਕੇ।
ਕਦੋਂ ਚੱਲੇ ਓ?
ਦੇਖਾਂ ਅੱਜ ਸ਼ਾਮ ਨੂੰ ਜਾਵਾਂਗੇ। ਟਰੇਨ 'ਚ ਜਾਵਾਂਗੀ ਸ਼ਾਮ ਨੂੰ। ਟਰੇਨ ਨਾਲੋਂ ਸੌਖਾ। ਪੈਂਦਾ ਵਧੀਆ।
ਤੁਹਾਡਾ ਨੇੜੇ ਆ ਨਾ ਉਥੇ।
ਹਾਂਜੀ ਕਾਫੀ ਨੇੜੇ ਹੈਗੇ।
ਅੱਛਾ ਅੱਛਾ ਅੱਛਾ ਹੋਰ ਸੁਣਾਓ।
ਬਸ ਵਧੀਆ। ਹਾਂ ਸਾਰੇ ਈ ਜਾਣਾ ਮੰਮੀ- ਭੈਣ ਮੇਰੀ, ਨਾਲੇ ਬੱਚੇ, ਬਾਕੀ ਦੇਖ- ਦੇਖਾਂਗੇ ਭਰਾ ਆਂਦੇ ਕਿ ਨੀ ਆਂਦੇ। ਹਾਂਜੀ। ਹੋਰ
ਵਧੀਆ ਜੀ। ਹੁਣ ਕੀ ਬਣਾਉਗੇ ਫਿਰ ਦੁਪਹਿਰੇ ਰੋਟੀ-ਪਾਣੀ 'ਚ?
ਅੱਛਾ ਉਹ ਬਸ ਭਰਾ ਦਾ ਵਿਚ ਫੋਨ ਆ ਰਿਹਾ ਸੀ।
ਹਾਂਜੀ
ਮੰਮੀ ਨੂੰ ਕਹਿਤਾ ਤੁਸੀ ਫੋਨ ਲਾ ਲਓ, ਉਹ ਫੋਨ ਲਾਈ ਜਾ ਰਹੇ ਨੇ ਵਿੱਚੇ ਵਿੱਚ ਫੋਨ ਆ ਰਿਹਾ ਸੀ।
ਅੱਛਾ
ਹਾਂਜੀ
ਇਹਨੇ ਵਿੱਚ ਖੁਸ਼ ਰ-
ਹੋਰ ਦੱਸੋ।
ਬਸ ਬੈਠੇ ਸੀਗੇ।
ਫਿਰ ਵੀ ਬੈਠੇ-ਬੈਠੇ ਪਤਾ ਬੱਚਿਆਂ ਦਾ ਜੀਅ ਨੀ ਲਗਦਾ ਫੇਰ ਇਸ ਕਰਕੇ ਅਸੀ ਪਲੈਨ ਕੀਤਾ ਚਲੋ ਕਿ
ਹਾਂ ਬਰਾਬਰ ਆ ਥੋੜਾ ਜਾ ਘੁੰਮ ਕੇ ਆ ਜੇ ਤੇ ਚੇਂਜ ਹੋ ਜਾਦਾ ਨਾ।
ਹਾਂ ਫਰੈਸ਼ ਵੀ ਲਗਦਾ ਬੱਚਿਆਂ ਨੂੰ। ਗੱਲ ਕਰ ਰਈ ਬੋਲ ਮੰਮਾ
ਹਂ
ਹੋਰ?
ਬਸ ਅਸੀ ਵੀ ਦੇਖਦੇ ਆਂ ਹੁਣ ਜਾਣਾ ਹਜ਼ੂਰ ਸਾਬ
ਤਾਨੂੰ ਪਤਾ ਈ ਆ ਓਥੇ ਨਾ ਆਪ ਕੀ ਅ ਹਿਲਸ ਮਤਲਬ ਸਮੁੰਦਰ ਨੀਂ ਹੈਗਾ, ਕੁਛ ਨੀ ਹੈਗਾ।
ਹਂ, ਹਂ।
ਪੇਕੇ ਪਰਿਵਾਰ ਆਈਏ ਤਾਂ ਫਿਰ ਚਲੋ ਇਥੇ ਘੁੰਮਾਣਾ ਫਿਰਾਣਾ ਤਾਂ ਮੰਦਰ ਵੀ ਨੇੜੇ ਹੈਗਾ ਇਥੇ ਹਂ, ਪੰਜਾਬ ਚ ਤਾਂ ਵੈਸੇ ਵੀ ਜਗ੍ਹਾ ਕਾਫ਼ੀ ਸਾਰੀ ਹੈਗੀ। ਘੁੰਮਣ ਵਾਸਤੇ
ਹਾਂ।
ਇਸ ਕਰਕੇ ਫੇਰ ਚਲੋ ਇਥੇ, ਮਤਲਬ ਸਮੁੰਦਰ ਨੀ ਹੈਗਾ, ਬਸ ਪੰਜਾਬ ਪਾਸੇ ਤੇ ਚਲੋ
ਏ ਇੱਥੇ ਹੈ ਨਾ ਤੁਹਾਡੇ ਬੋਂਬੇ ਚ ਹਨਾਂ? ਉਥੇ ਨਾਲੇ ਫਿਰ ਗਰਮੀ ਵੀ ਹੁੰਦੀ ਐ। ਸਮੁੰਦਰ ਕੋਲੇ ਹੋਏ ਨਾ ਬੋਤ ਗਰਮੀ ਹੁੰਦੀ ਏ। ਉਹ ਖਾਰਾ ਪਾਣੀ ਏ ਨਾ ਉਥੇ ਮਿੱਠਾ, ਅਹ ਨੁਹ ਨੂੰਅ ਦਾ।
ਹਾਂ।
ਤਾਂ ਕਰਕੇ ਨਾਲੇ ਉਥੇ ਪਬਲਿਕ ਵੀ ਬਹੁਤ ਆ, ਹਨਾਂ?
ਨ੍ਹੀਂ ਓਥੇ ਤਾਂ ਲੋਕਲ ਚ ਵੀ ਚੜਦੇ ਆ ਨਾ ਆਮ ਬੰਦਾ ਵੀ ਏਦਾ ਚੜ ਜਾਊਗਾ ਨਈ ਤੇ। ਭੀੜ ਹੁੰਦੀ ਐ ਓਥੇ, ਧੱਕੇ ਬੋਤ ਲਗਦੇ ਨੇ ਓਥੇ, ਜਿਥੇ ਪਾੜ ਹੁੰਦੇ ਓਥੇ
ਹੁਣ ਵੀ ਕਲੀ ਦੇ ਇਨਾਂ ਕਲ ਕੀ ਪਰਸੋਂ ਦਾ ਇਕ ਦਿਖਾ ਰਏ ਨਿਊਜ਼ ਇਨਾਂ ਵਡਾ ਹਾਦਸਾ ਹੋਇਆ, ਓਥੇ ਮੀਂਅ ਪੈ ਰਿਆ ਸੀ ਲੋਕਲ ਚ ਬੰਦੇ ਖੜੇ ਸੀ ਤੇ ਇਕ ਬੰਦੇ ਕਿਹਾ ਉਹ ਨਾ ਉਹਨਾਂ ਨੂੰ ਕਿ ਹਾਂ ਗੇਟ ਬੰਦ ਕਰ ਲੋ ਮੀਂਹ ਦਾ ਪਾਣੀ ਅੰਦਰ ਆ ਰਿਆ ਆਗੇ ਵਾਲਾ ਕੈਂਦਾ ਆਣਾ ਔਖਾ ਹੁੰਦਾ ਏ, ਗਰਮੀ ਲਗਦੀ ਏ ਬੰਦ ਕਰੇਗੀ ਤਾਂ ਔਖਾ ਹੋ ਜਾਂਦਾ ਐ। ਓਅ ਦੋਨਾਂ ਚ ਆਪ ਬੇਸਬਾਜ਼ੀ ਇੰਨੀ ਹੋ ਗੀ।
ਹਾਂ।
ਇਨੀਂ ਜ਼ਿਆਦਾ ਵੱਧ ਗਈ ਓਅ ਧੱਕੇ ਮਾਰਨ ਲੱਗ ਗੇ ਇਕ-ਦੂਜੇ ਨੂੰ ਫਿਰ ਅੱਗੇ ਵਾਲੇ ਨੇ ਇੱਕ ਬੰਦੇ ਨੇ ਫਿਰ ਚਾਕੂ ਕੱਢ ਕੇ ਆਪਣੇ ਬੈਗ ਚ ਫਿਰ ਉਹਨੂੰ ਦੋ-ਤਿੰਨ ਵਾਰ ਮਾਰਿਆ ਓਨੂੰ।
ਬਾਪ ਰੇ! ਫੇਰ ਉਥੇ ਤਾਂ ਪੁਲਿਸ ਆਉਣੀ ਮਾਰ ਤਾ ਓਨੂੰ?
ਹਾ ਮਾਰਤਾ, ਬਾਈ ਸਾਲ ਦਾ ਮੁੰਡਾ ਵਿਚਾਰਾ ਮਰ
ਵਾਹਿਗੁਰੂ ਕੈੜਾ ਸੀਗਾ ਕੀ ਪਤਾ।
ਸਾਰੀ ਵੀਡੀਓ ਆ ਰਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਈ ਏ ਉਹ ਵੀਡੀਓ ਇੰਨਾ ਖੂਨ-ਖੂਨ ਨਾਲ ਭਰਿਆ ਪਿਆ ਸੀ ਟ੍ਰੇਨ ਦੇ ਡੱਬੇ ਚ ਨਾਲੇ ਵੋ ਜਿਨੇਂ ਮਾਰਿਆ ਓਹ ਉਤਰ ਕੇ ਚਲਾ ਗਿਆ। ਭੱਜ ਗਿਆ। ਫੇਰ ਉਹ ਸਾਰੇ ਸੀਸੀ ਟੀਵੀ ਫੁਟੇਜੇ ਜੋ ਹੈਗੇ ਨੇ ਓ ਸਾਰੇ ਕੱਢ ਕੇ ਕਿੱਥੇ ਗਿਆ ਉਹ ਬੰਦਾ ਕੇੜੇ ਪਾਸੇ ਗਿਆ, ਉਹਨੂੰ ਫਿਰ ਫੜਤਾ ਉੱਥੇ
ਫੇਰ?
ਫਿਰ ਓਨੂੰ ਜੇਲ੍ਹ ਚ ਪਾਤਾ ਓਨੂੰ।
ਫੜ ਲਿਆ ਫੜ ਲੇ ਏਊਂ ਲੱਗਿਆ ਵੀ ਮੈਂ ਮਾਰ ਦੂੰਗਾ। ਤੇ ਮੈਨੂੰ ਫੜਿਆ ਨੀ ਜਾਣਾ ਹੈਂਅ?
ਸ਼ਰਿਆਮ ਉਹਨੂੰ ਤਾਂ ਪਤਾ ਆ ਉਹ ਫੜੇ ਹੀ ਜਾਣਾ ਉਹਨੇ
ਹੂੰ ਸੀ-ਸੀ ਟੀ-ਵੀ ਕੈਮਰੇ
ਹਾਂ ਪਰ ਵਿਚਾਰੇ ਉਹਦੇ ਮਾਂ-ਪਿਓ ਜੋ ਹੈਗੇ ਬੱਚੇ ਦੇ ਓ ਮਰ ਰੋਈ ਜਾ ਰਏ ਨੇ ਇੰਨਾ ਉਹਨੂੰ ਇਨਸਾਫ਼ ਚਾਹੀਦਾ ਏ। ਦਾਦਾ ਬਹੁਤ ਕੁਛ ਚੱਲਦਾ ਹੁਣ ਉੱਥੇ
ਕੀ ਇਨਸਾਫ਼ ਲਊਂਗੇ ਬਿਚਾਰਾ ਚਲਿਆ ਗਿਆ ਵ ਓ ਹਨਾ ਇੰਨੇ ਗੰਦ ਇਨੇ ਗੰਦੇ ਲੋਕ ਨੇ ਸੋਚਦੇ ਨੀ ਅੱਜ-ਕੱਲ੍ਹ ਬੋਤ ਦੁਨੀਆਂ ਅਗੇ
ਦਿਮਾਗ ਜਾਦਾ ਗਰਾ ਗਰਮ ਏ ਨਾ ਲੋਕਾਂ ਦੇ ਜਾਦਾ ਜਾ ਰਏ ਨੇ। ਖ਼ਰਾਬ ਹੋਈ ਜਾ ਰਏ ਨੇ ਸਾਰਿਆਂ ਦੇ ਅੱਜ
ਸੱਚ ਕੀ ਦੇ ਦਿਮਾਗ-ਦਿਮਾਗ ਚੰਗੇ ਖ਼ਰਾਬ ਹੋ ਰਏ ਨੇ।
ਹੁਣ ਪਿਛਲੇ ਤੁਸੀ ਸੁਣਿਆ ਰ ਹੈਗਾ ਓ ਖ਼ਬਰਾਂ ਜੋ ਇੱਕ ਚਾਚੇ ਨੇ ਆਪਣੇ ਭਾਈ ਦਈ ਮੁੰਡੇ ਨੂੰ ਦੋ ਸਾਲ ਦੇ ਇਨਾ ਪਟਕ-ਪਟਕ ਕੇ ਮਾਰਿਆ। ਘੁਮਾ-ਘੁਮਾ ਕੇ ਇਹਨਾਂ ਤੇ ਓ ਥੱਲੇ ਸਿੱਟਿਆ ਉਹਨੇ
ਉਹਦਾ ਈ ਮੁੰਡਾ ਸੀ ਓ ਵੀ ਉਹਦਾ ਕੋਈ ਚੱਕਰ ਸੀਗਾ ਨਾ ਤਾਂ ਕਰਕੇ ਓ ਬਚ
ਮੈਨੂੰ ਪਸੰਦ ਕਰੀ ਜਾ ਰਿਆ ਸੀ ਓ ਕੈਂਦੀ ਸੀ ਵਿਆ ਓ ਓ ਕੈਂਦਾ ਸੀ ਵਿਆਹ ਕਰਾ ਲੈ ਮੇਰੇ ਨਾਲ ਓ ਕੈਂਦੀ ਆ ਮੇਰਾ ਇੱਕ ਬੱਚਾ ਹੈਗਾ ਉਹਨੇ ਸਭ ਕੁ ਜਵਾਬ ਦ ਦਿੱਤਾ ਨਾ ਕਰਕੇ ਤੇ ਫਿਰ ਓ ਬੱਚੇ ਦੀ ਦੁਸ਼ਮਣੀ ਕੱਢੀ ਉਹਨੇ ਆਪਦੇ ਈ ਭਰਾ ਦਾ ਸਗਾ ਬੋਲਦਾ ਨਾ ਬੱਚਾ ਉਹਨੇ ਕਿੰਨੇ ਵਾਰੀ ਅੱਠ ਨੌ ਵਾਰੀ ਤੋਂ ਫੜ-ਫੜ ਕੇ ਲੱਤਾਂ ਨਾਲ ਏਦਾਂ ਪਟਕਿਆ ਉਹਨੂੰ ਜਿਦਾਂ ਜਿਦਾਂ ਕੱਪੜੇ ਪਟਕਦੇ ਆ ਨਾ ਬੋਤ ਉਹਦੀ ਵੀ ਚੱਲ ਰਈ ਸੀ ਵੀਡੀਓ ਵਾਇਰਲ ਸੋਸ਼ਲ ਮੀਡੀਆ ਤੇ
ਅੱਛਾ
ਹੂੰ ਦਿਮਾਗ ਲੋਕਾਂ ਦਾ ਖ਼ਰਾਬ ਹੋ ਗਿਆ ਹੁਣ ਅੱਜ-ਕੱਲ੍ਹ
ਨਈ ਦੇਖੋ ਨਾ ਕਿੰਨਾ ਔਖਾ ਵਾ ਦੁਨੀਆਂ ਦਾ ਕੀ ਕਰਨਾ ਕੀ ਨਈ। ਸਗੇ ਭਰਾ ਦੇ ਮੁੰਡੇ ਨੂੰ ਦੇਖੋ ਨਾ
ਵਹੀ ਅੱਜ-ਕਲ ਕਿਸੀ ਦਾ ਕੋਈ ਭਰੋਸਾ ਨੀ ਹਾਂਜੀ।
ਇਹਨਾਂ ਦੇ ਚੱਕਰਾਂ ਵਿਚ ਬੱਚੇ ਦੀ ਜਾਨ ਲੈ ਲਈ ਇਨਾਂ ਨੇ
ਹਾਂ ਲੈ ਲਈ ਏ ਨੇ। ਹੋਰ ਓ ਸ਼ਰੇਆਮ ਕੈਂਦ ਕੋਈ ਗਲਤ ਕੰਮ ਨੀ ਕੀਤਾ ਏਦਾਂ ਘੇਰਿਆ।
ਪੁਰਾਣੇ ਤਾਂ ਉਹਦੇ ਉੱਤੇ ਕਿਤੇ ਹੀ ਹੋਣਾ ਕੁਛ ਨਾ ਕੁ
ਹੈਗਾ ਸੀ ਲੱਗਦਾ ਓ ਮਰਿਆ ਹੋਇਆ ਸੀ ਲੱਗਦਾ। ਇਹ ਰੈਂਦੀ ਸੀ ਕੱਲੀ ਦੇ ਪਰਿਵਾਰ ਉਥੇ ਹੀ
ਅੱਛਾ ਸ ਭਰਾ ਨਈ ਸੀਗਾ ਉਹਦਾ
ਬਾਕੀ ਪਤਾ ਨਈ ਆਈ ਹਾਂਜੀ ਹਾਂਜੀ।
ਉਹਦਾ ਫਾਇਦਾ ਚਕਿਆ ਨਾ ਭਰਾ ਹੁੰਦਾ ਤੇ ਇਹਦੀ ਕੀ ਹਿੰਮਤ ਸੀਗੀ।
ਹਾਂਜੀ ਉਹੀ ਖੇਰੇ ਨ ਸਗੇ-ਸਗੇ ਦੇ ਮਤਲਬ ਨਈ ਓਕੇ ਹੋ ਰਿਆ ਸਈ ਗੱਲ ਐ। ਹੋਰ
ਬਸ ਵਧੀਆ, ਚੱਲ, ਮੈਂ ਥੋੜਾ ਜਿਹਾ ਕੰਮ ਦੇਖਦੀ ਹਾਂ। ਫਿਰ ਬਾਦ, ਹੋਰ ਸੁਣਾਓ ਤੁਸੀਂ, ਫੇਰ ਕਰਾਂਗੇ ਬਾਦ 'ਚੋਂ ਹੋਰ
ਹਾਂ ਬਾਅਦ 'ਚ ਕਰਾਂਗੇ ਗੱਲਾਂ, ਹੁਣ ਤ ਕੰਮ ਪਏ ਨੇ, ਭੁੱਖ ਲੱਗੀ ਜਾ ਰਹੀ ਮੈਨੂੰ ਬੜੀ ਹੁਣ ਰੋਟੀ ਬਣ ਰਹੀ ਹੈ, ਮੇਰੀ ਭੈਣ ਰੋਟੀ ਰੋਟੀਆਂ ਬਣਾ ਰਹੀਆਂ, ਮੈਂ ਨਾ ਹੁਣ ਜਾ ਕੇ ਖਾਉਂਗੀ, ਗਰਮਾ -ਗਰਮ ਰੋਟੀ
ਸਬਜ਼ੀ ਬਣਾ ਲਈ?
ਹਾਂਜੀ?
ਸਬਜ਼ੀ ਬਣਾ ਲਈ?
ਹਾਂ ਸਬਜ਼ੀ ਵੀ ਬਣ ਗਈ ਛੇਤੀ, ਬਣਾ ਲਈ, ਔਰ ਬਸ
ਠੀਕ ਆ ਮੈਂ ਲੈ ਕੇ ਆਉਦੀ ਹਾਂ, ਸਾਡਾ ਤਾਂ ਹੋ ਗਿਆ ਵਾ, ਮੈਂ ਉਹ ਲੈ ਕੇ ਆਉਣਾ ਸੀਗਾ। ਥੋੜਾ ਜਿ, ਸਬਜ਼ੀ ਪਾਣੀ ਲੈ ਕੇ ਆਉਂਦੀ ਹਾਂ।
ਅੱਛਾ ਅੱਛਾ, ਚਲੋ ਠੀਕ ਹੈ, ਕੋਈ ਗੱਲ ਨੀ ਫਿਰ ਆਪਾਂ ਕਰਦੇ ਰਹੇ ਗ ਗੱਲ, ਠੀਕ ਹੈ, ਕਰਦੇ ਰਹਾਵਾਂਗੇ ਆਪਾਂ ਗੱਲਾਂ।
ਹਾਂ, ਨਹੀਂ ਇਹ ਨੰਬਰ ਰੱਖੋ ਆਪਣੇ ਕੋਲ, ਫਿਰ ਗੱਲ ਕਰਦੇ ਰਵੋ। ਠੀਕ ਆ ਜੀ, ਰੱਖਾਂ, ਹਾਂਜੀ ਹਾਂਜੀ। ਥੈਂਕ, ਸਤਿ ਸ੍ਰੀ ਅਕਾਲ, ਹਾਂ ਸਤਿ ਸ੍ਰੀ ਅਕਾਲ। ਚੱਲ ਯਾਰ, ਹੋ ਨ ਹੋ
ਚੰਗਾ।
ਠੀਕ ਹੈ।